ਹੈਲੋ!
ਸਤਿ ਸ੍ਰੀ ਅਕਾਲ ਜੀ। ਹੈਲੋ!
ਹਾਂਜੀ, ਸਤਿ ਸ਼੍ਰੀ ਅਕਾਲ, ਦੀਦੀ।
ਸਤਿ ਸ੍ਰੀ ਅਕਾਲ ਜੀ। ਆਵਾਜ਼ ਆ ਰਹੀ ਹੈ ਥੋਨੂੰ ਸਾਡੀ?
ਹਾਂ, ਹੁਣ ਆ ਰਹੀ ਹੈ। ਪਹਿਲਾਂ ਨੀ ਆ ਰਹੀ ਸੀ।
ਓਹ, ਨੈਟਵਰਕ ਦੀ ਪ੍ਰੋਬਲਮ ਹੋ ਜਾਂਦੀ ਆ ਵਿਚ-ਵਿਚ ਨੂੰ।
ਹਾਂ, ਨੈਟਵਰਕ ਦੀ ਤਾਂ, ਬਾਹਲੀ ਪ੍ਰੋਬਲਮ ਚਲ ਰਹੀ ਹੈ ਸਾਡੇ ਘਰੇ ਤਾਂ ਜਮ੍ਹਾਂ ਵੀ ਨਹੀਂ ਆਂਦਾ।
ਸਾਡੇ ਵੀ ਐਵੇਂ ਆ। ਵਾਈਫਾਈ ਦੇ ਨਾਲ ਕਨੈਕਟ ਕਰੀਏ ਫਿਰ ਤਾ, ਚੱਲ ਜਾਂਦਾ।
''ਮੰਮਾ ਨੇ, ਫਾਈਵ ਜੀ ਵਾਲਾ ਰਿਚਾਰਜ ਕਰਾਇਆ, ਬਾਹਰ ਤਾਂ ਚੱਲ ਜਾਂਦਾ ਘਰੇ ਚੱਲਦਾ ਨਹੀਂ।
ਮੇਰਾ ਵੀ ਬਾਹਰ ਚੱਲਦਾ ਫਾਈਵ ਜੀ ਵਾਲਾ, ਘਰੇ ਚੱਲਦਾ ਨੀ।
ਮੈਂ ਤਾਂ, ਸਿੰਪਲ ਹੀ ਕਰਾਨੀ ਆ ਮੇਰੇ ਤਾਂ ਸਿੰਪਲ ਹੀ ਨੀ ਮੁੱਕਦਾ, ਕਾਹਨੂੰ ਫਾਲਤੂ ਦੇ ਪੈੇਸੇ ਲਾਉਣੇ, ਚੱਲਦਾ ਤਾਂ ਹੈ ਨੀ।
ਸਹੀ ਆ। ਤੇ ''ਮੈਂ ਵੀ ਪੁੱਛਰੀ ਸੀਗੀ ਤੁਹਾਨੂੰ ਮੰਗਲਵਾਰ ਦਾ ਕੀ ਪਲੈਨ ਆ ਤੁਹਾ? ਡਾ
ਮੰਗਲਵਾਰ ਦਾ ਦੀਦੀ ਦੇਖਦੇ ਹਾਂ, ਚਲੋ। ਪੁੱਛੂ 'ਮੈਂ'
ਕੀਹਨੂੰ, ਪੁੱਛਣਾ ਤੂੰ?
ਉਹ, ਸੱਚ ਉਹਦਾ, ਉਹ ਆਪਣਾ ਸੀਕਰੇਟ
ਹਾਂਜੀ।
ਹਾਂ। ਕੋਈ ਨਾ, ਚੱਲਾਂਗੇ ਆਪਾਂ ਦੇਖਾਂਗੇ ਕਿਹੜੀ ਮੂਵੀ ਆਜੇਗੀ ਤਦ ਤੱਕ?
ਹਾਂ, ਕੱਲ ਰਿਲੀਜ਼ ਹੋ ਰਹੀ ਹੈ।
ਅੱਛਾ, ਕਿਹੜੀ ਮੂਵੀ ਦੀ ਕਹਿ ਰਹੀ ਆਂ, ਜੱਟਾ ਫੋਰ?
ਹਾਂਜੀ।
ਤੁਸੀਂ ਟਾਈਮਿੰਗ ਪੁੱਛ ਲੋ ਦੀਦੀ, ਕਿੰਨੀ ਦੇਰ ਦੀ ਆ ਕਿਤੇ ਮੇਰੇ ਨਾਲ ਪਰੈਂਕ ਹੋਜੇ ਪਹਿਲਾਂ ਵਾਂਗੂ।
ਉਹ ਨਹੀਂ ਹੁੰਦਾ ਪਰੈਂਕ, ਉਹ ਮੈਂ ਹੈਗੀ ਆ ਨਾਲ, ਐਵੇਂ ਕੋਈ ਚੱਕਰ ਨਹੀਂ।
ਹੂੰ ਚੱਲ ਕੋਈ ਨਾ, ਚੱਲ ਜਾਂਗੇ ਆਪਾਂ- ਚੱਲ ਜਾਂਗੇ ਬੂਆ ਤੋ ਭੇਜ ਦੇਗੀ ਬੂਆ ਤੋਂ ਮਨ ਜੇਗੀ। ਵੋ, ਤੋ ਕਹਿਦੇ ਐਸ਼ ਕਰੋ, ਜੋ ਮਰਜ਼ੀ ਕਰੋ, ਮੇਰਾ ਦਿਮਾਗ ਨਾ ਖਾਓ ਬਸ।
ਉਵੇਂ ਨੀ ਮੈਂ ਪੁੱਛਦੀ ਵੀ, ਅਸੀਂ ਮੂਵੀ ਦੇਖਣ ਜਾਣਾਵੇ, ਐਂਵੇ ਕਰਾਂਗੀ, ਮੈਨੂੰ ਕੰਮ ਹੋ ਗਈ, ਦੀਕਸ਼ਾ ਮੇਰੇ ਨਾਲ ਚੱਲ ਜੇਗੀ।
ਨਾ ਬੂਬੀ ਨੂੰ ਵੀ, ਹਾਂ ਕਹਿ ਦੀ। ਮੇਰੀ ਮੰਮੀ ਕੁੱਛ ਨੀ ਕਹਿੰਦੀ ਹੈਗੀ।
ਉਹ ਨਹੀਂ ਯਾਰ, ਕਰਨ ਤੱਕ ਗੱਲ ਚੱਲ ਜੇਗੀ। ਕਰਨ ਨੇ ਬੋਲਣਾ ਬਹੁਤ ਆ, ਮੈਨੂੰ ਪਤਾ ਉਹਦਾ।
ਮੈਂ ਕਹਿ ਦੂੰ ਮੰਮੀ ਨੂੰ ਕਰਨ ਨੂੰ ਨਾ ਦੱਸੀ।
ਨਾ ਨਾ ਉਹਦੇ ਕੋਲ ਫੇਰ ਵੀ ਗੱਲ ਪਹੁੰਚ ਹੀ ਜਾਂਦੀ ਏ। ਹਾਂ। ਰਹਿਣ ਦੇ।
ਸੱਚ ਦੀਦੀ ਮੇਰੇ ਨਾ ਹੁਣੇ ਹੁਣੇ। ਉਹ ਆਇਆ ਪ੍ਰੋਸੈਸਿੰਗ ਦੇ ਵਿਚ ਨਾ ਮੇਰੇ ਟੂ ਏਟੀ ਸੈਵਨ ਰੁਪੀਸ ਆ।
ਟੂ ਏਟੀ।
ਸੈਵਨ।
ਓ ਕੇ ਪ੍ਰੋਸੈਸਿੰਗ ਚ।
ਹਾਂ ਮਤਲਬ ਹੁਣ ਮੈਂ ਤਿੰਨੇ ਕਾਲਾਂ ਕਰੀਆਂ ਨਾ ਹਜੇ।
ਅੱਛਾ।
ਹਾਂ। ਮੇਰੀ ਹੁਣ ਟਵੰਟੀ ਫੋਰ ਕੋਲਸ ਹੋ ਗਈਆਂ ਹਾਂ ਟਵੰਟੀ ਫੋਰ ਕੋਲਸ ਹੋਈਆਂ ਇੱਕ ਦਮ। ਹੋਈ ਆ। ਬਾਕੀ ਤਿੰਨ ਹੋ ਗਈਆਂ, ਉਹਨਾਂ ਦੇ ਮੈਨੂੰ ਲੱਗਦਾ ਟੂ ਏਟੀ ਸੈਵਨ ਰੁਪੀਜ਼ ਉਹਨਾਂ ਦੇ ਹੀ ਨੇ।
ਕੁਝ ਨਹੀਂ ਕਹਿ ਸਕਦੇ ਆਪਾਂ ਹੂੰ ਹੂੰ।
ਹੂੰ, ਕਿੳਂਕਿ ਹੁਣ ਵਾਲੀ ਤਾਂ ਚੈੱਕ ਹੀ ਨਹੀਂ ਹੋਈ ਹੋਣੀ ਹਜੇ।
ਹੂੰ।
ਹੋਰ ਸੁਣਾਓ।
ਹੋਰ ਵਧੀਆ। ਤੁਸੀਂ ਦੱਸੋ। ਪ੍ਰਵੀਨ ਦਾ ਤਾਂ ਪ੍ਰਵੀਨ ਦਾ ਤਾਂ ਕੱਚਾ ਪੱਕਾ ਲੱਗਦਾ। ਗ੍ਰਾਮੀਣ।
ਮੀਨ ਕੌਣ ਐ?
ਮੇਰੀ ਫਰੈਂਡ ਹੈ। ਜਿਹੜੀ ਸਮਾਨ ਦਿੰਦੀ ਆ, ਉਹਦਾ ਪਤਾ ਕੀ ਆ। ਉਹ। ਸਾਲੂ ਚ ਲੱਗੀ ਹੋਈ ਆ। ਜਿਹੜੀ ਉਹਦੀ ਮੈਡਮ ਆ ਨਾ, ਉਹ ਬਹੁਤ ਜਿਆਦਾ ਖੜੂਸ ਹੈ।
ਫੇਰ ਉਹ ਵਿਚਾਰੀ ਆਊਗੀ ਵੀ ਕਿਵੇਂ ਦੀਦੀ? ਸੰਗਰੂਰ ਕਿਹੜਾ ਨੇੜੇ ਹੀ ਆ।
ਸੰਗਰੂਰ ਨੀ ਸਮਾਣੇ ਤੋਂ ਆ ਸਮਾਣੇ ਤੋਂ ਅੱਗੇ ਪਿੰਡ ਹੈ।
ਅੱਛਾ ਚੱਲ ਸਮਾਣਾ ਕਿਹੜਾ ਨੇੜੇ ਹੀ ਆ ਫੇਰ। ਪਟਿਆਲੇ ਤੋਂ ਤਾਂ ਕਿੰਨੀ ਦੂਰ ਪੈਂਦਾ।
ਹਾਂ ਮੈਂ ਤੇ ਧੱਕਾ ਜਿਹਾ ਕਰ ਰਹੀ ਸੀ ਉਹਦੇ ਨਾਲ। ਮੈਂ। ਕਿਹਾ ਚੱਲ ਆ ਜੀ ਇੱਕ ਦਿਨ, ਕੁਝ ਨੀ ਹੁੰਦਾ ਹੈਨਾ ਇੰਜੋਏ ਕਰਾਂਗੇ ਆਪਾਂ। ਪਰ ਉਹਦੀ ਮੈਡਮ ਕੱਬੀ ਆ ਬੜੀ।
ਤੁਸੀਂ ਓਨਲਾਈਨ ਹੀ ਦੇਖ ਲੋ ਟਿਕਟਾਂ। ਮੈਂ ਤੁਹਾਨੂੰ ਜੀ ਪੇ ਕਰ ਦੂੰਗੀ।
ਕੋਈ ਨਾ ਉਹ ਤਾਂ ਦੇਖਲਾਂ ਗੇ ਆਪਾਂ। ਹੁਣ ਤਾਂ ਆਉਣ ਲੱਗੇ ਨਾ ਤਾਂ ਕਹਿ ਰਹੀ ਏ ਮੈਂ ਜੀ ਪੇ ਕਰ ਦਾਂਗੀ।
ਜੇ ਤੁਸੀਂ ਲਾਣੇ ਨੇ। ਤੁਸੀਂ ਲਾ ਦਿਓ ਮੇਰੇ।
ਹਾਂ ਹਾਂ ਅੱਛਾ।
ਹਾਂ ਕੋਈ ਨਾ। ਅਭੀ ਤੋ ਮੈਂ ਵੋ ਹੋ ਗਈ। ਅਮੀਰ ਹੋ ਗਈ। ਤਾਜ਼ੀ ਤਾਜ਼ੀ ਅਮੀਰ ਹੁਈ ਹੂੰ। ਜਦ ਤੱਕ ਸਾਰੇ ਪੈਸੇ ਨਾ ਖਤਮ ਨੀ ਹੋ ਜਾਏ। ਤਬ ਤੱਕ ਮੁਝੇ ਚੈਨ ਨੀ ਆਏਗੀ।
ਐਸੇ ਮਤ ਬੋਲੋ ਬੈਨੀ ਸਾਹਿਬ। ਮੈਂ ਕਿ ਕਭੀ ਆਪ ਕੀ। ਓਏ ਹਿੰਦੀ ਨਹੀਂ ਬੋਲਣੀ। ਕਿਤੇ ਤੇਰੀ ਬਲੋਕ ਹੀ ਹੋ ਜਾਏ ਆਈ ਡੀ।
ਨਾ ਨਾ ਐਸਾ ਮੈਂ ਕੀ ਕੁਝ ਗ਼ਲਤ ਬੋਲਿਆ?
ਹੋਰ ਕੀ। ਗਲਤੀ ਐ।
ਪੈਸੇ ਤਾਂ ਮੇਰੀ ਮੰਮੀ ਵੀ ਕਰ ਦਿੰਦੀ ਆ ਗੂਗਲ ਮੈਨੂੰ।
ਹੂੰ।
ਹੂੰ ਰਿਚਾਰਜ ਜੋਗੇ ਰਿਚਾਰਜ ਜੋਗੇ।
ਹੁਣ ਤਾਂ ਆਪ ਕਰੋ। ਆਪਣਾ ਰਿਚਾਰਜ।
ਲੈ ਦੀਦੀ ਕਰਿਆ ਤਾਂ ਮੈਂ। ਮੇਰੀ ਮੰਮੀ ਨੇ ਮੇਰੇ। ਅਕਾਊਂਟ ਮਾ ਤਿੰਨ ਹਜ਼ਾਰ ਰੁਪਏ ਪਾਏ ਤੇ। ਹਜ਼ਾਰ ਰੁਪਏ ਮੈਂ ਇਤਰੀ ਰਿਚਾਰਜ। ਕਰਨ ਮਾਰ ਹੋਰ ਪਤਾ ਨੀ ਕੀ ਕਰਨ ਵੱਡਾ ਪਿਆ।
ਪਾਗਲ, ਮਿਸਤਰੀ ਲੱਗ ਰਹੇ ਆ।
ਹਾਂ, ਲੱਗ ਰਹੀ ਆ। ਹੁਣ ਤਾਂ ਮੈਂ ਉਹ ਦੇ ਕਵਾਂਗੀ ਟੋਲ ਬੈਗ।
ਹੋਰ ਮੈਂ ਵਾਇਪਸ ਲੈ ਕੇ ਆਣੀਆਂ ਨੇ।
ਵਾਈਬਸ ਦੀਦੀ ਉਹਨਾ ਚ ਐਲਕੋਹਲ ਹੁੰਦਾ। ਸਕਿੰਨ ਲਈ ਉਹ ਹੁੰਦੀਆਂ ਨੇ ਖ਼ਰਾਬ ਕਰਦੀਆਂ ਨੇ। ਤੁਸੀਂ ਹੈਂਕੀ ਨਾਲ ਹੀ ਸਾਫ਼ ਕਰ ਲਿਆ ਕਰੋ ਮੂੰਹ।
ਯਾਰ ਹੁੰਦਾ ਤਾਂ ਹੈ ਨੀ ਚੱਜ ਨਾਲ।
ਮੇਰਾ ਤਾਂ ਹੋ ਜਾਂਦਾ। ਜ ਪਤਾ ਸਿੰਮੀ ਨੇ ਨਾ, ਮਤਲਬ ਮੇਰਾ ਮੂੰਹ ਮਤਲਬ ਦੇਖਲੋ। ਮੈਂ ਇੰਸਚਿਊਟ ਚ ਆਈ ਸੀ। ਨਾ ਮੈਂ ਹੈਂਕੀ ਨਾਲ ਹੀ ਸਾਫ਼ ਕਰਦੀ ਹਾਂ। ਹਮੇਸ਼ਾ ਗਿੱਲੇ ਹੈਂਕੀ ਨਾਲ, ਉਹਨੇ ਨਾ ਕਲੀਨਜਿੰਗ ਕੀਤੀ। ਮੇਰੇ ਮੂੰਹ ਤੇ, ਅਹ ਉਹ ਮਤਲਬ ਕਲੀਨਜਰ ਲਾ ਕੇ, ਨਾ ਉਹਨੇ ਵਾਈਪ ਨਾਲ ਸਾਫ ਕੀਤਾ। ਇੱਕ ਇੱਕ ਪਰਸੈਂਟ ਡਸਟ ਦਾ ਨਿਕਲਿਆ ਹੈਗਾ। ਨਾ ਮੂੰਹ ਚੋਂ ਨਾ ਗਰਦਨ। ਜਦਕਿ ਮੈਂ ਇੰਨੀ ਧੁੱਪ ਚ ਆਈ ਸੀ। ਬਿਨਾਂ ਚੁੰਨੀ ਤੋਂ
ਹੂੰ।
ਹਮ, ਅ ਪਰ ਹੈਂਕੀ ਨਾਲ ਬਹੁਤ ਵਧੀਆ ਸਾਫ਼ ਹੋ ਜਾਂਦਾ।
ਮੈਂ ਕਿਹਾ ਪੀ ਵੀ ਆਰ ਚ ਜਾਊਂਗੀ। 'ਤਾਂ ਸੀ ਮੈਂ ਕਿਹਾ ਉਥੋਂ ਲੈ ਆਉਂਗੀ। ਵਾਇਪਸ ਵਗੈਰਾ।
ਜਾਣਗੀਆਂ।
ਸਸਤੀਆਂ ਮਿਲਦੀਆਂ ਨੇ ਵਿਸ਼ਾਲ ਚੋਂ, ਉਹ 'ਤੇ ਵੀ ਡੀ ਆਈ ਵਾਈ ਚ ਵੀ ਸਰ ਮਿਲਦੀਆਂ ਨੇ।
ਚਲੋ, ਦੇਖ ਲਓ।
ਪਰ ਫਿਰ ਤੂੰ ਕਰਣੀ ਉਹ ਕੋਲ ਹੁੰਦੀ ਆ। ਫਿਰ ਤਾਂ ਕੋਈ ਫਿਆਦਾ ਨਹੀਂ।
ਅਲਕੋਹਲ ਹੁੰਦੀ ਆ। ਉਹ 'ਤੇ ਨਿਸ਼ਾ ਵੀ ਲੈ ਕੇ ਆਈ ਸੀ। ਉਹਨਾਂ ਦੀ ਨਾ ਮਤਲਬ ਅੱਖਾਂ ਚ ਹੋ ਜਾਂਦੀ ਆ। ਸੰਸੇਸ਼ਨ ਜੀ ਪਾਣੀ ਜਾਣ ਲੱਗ ਜਾਂਦਾ। ਜੇ ਆਪਾਂ ਲਈਏ ਨਾ। ਹੂੰ, ਸੈਨੀਟਾਈਜ਼ਰ ਜ ਵਰਗਾ ਨਈ ਹੁੰਦਾ ਉ। ਉਹ ਹੁੰਦਾ ਉਸ ਚ
ਅੱਛਾ। ਉਹਦੇ ਵਿੱਚ ਫਿਰ ਸਪਰੇਟ ਪਾਈ ਹੁੰਦੀ ਏ। ਇਹਨਾਂ ਨੇ- ਓਕੇ, ਤਾਂ ਹੀ ਉਹ ਠੰਡਾ -ਠੰਡਾ ਰਹਿੰਦਾ ਆ।
ਹੋਰ।
ਸਪਰਿਟ ਕਰਕੇ ਕੈਮੀਕਲ ਹੁੰਦਾ ਨਾ, ਸਪਰਿਟ ਜਿਹੜਾ ਹੁੰਦਾ।
ਹਾਂ। ਫੇਰ ਉਹ ਆਪਣੇ ਫੇਰ ਵੀ ਹੁੰਦਾ ਤਾਂ, ਹਾਂ। ਫੂਲੀ ਆ। ਉਹ 'ਤੇ ਤਨਿਸ਼ਾ ਵਰਗੀ ਪਾਗਲਾ ਨੇ ਲੈ ਲੀ। ਹੁੰਦੀਆਂ ਨੇ, ਜਿੰਨ੍ਹਾਂ ਕੋਲੇ ਜ਼ਿਆਦਾ ਪੈਸੇ ਹੁੰਦੇ ਨੇ।
ਹਾਂ, ਉਹਨੇ ਤਾਂ ਵਿਚਾਰੀ। 'ਤੇ ਅੱਗੇ ਟੱਪੇ ਹੀ ਨਹੀਂ ਹੈਗੇ।
ਉਹਨੇ ਛੱਡਤਾ ਹੋਣ।
ਛੱਡ ਨੀ ਰਿਹਾ। ਉਹਨੇ ਜਿਹੜਾ ਪਹਿਲਾਂ ਤੀਹ ਕੋਲਸ ਕਰ ਲਈਆਂ ਨਾ। ਉਹ ਉਹਦੇ 'ਤੇ ਉਹਦੀ ਗੜਬੜ ਹੋ ਗਈ।
ਹਾਂ, ਉਹਨੇ ਉਹ ਕਰ ਲਿਆ ਨਾ ਧੋਖਾ। ਉਹ ਦੀਦੀ ਦੇਖੀ। ਅੱਜ ਏ ਕਿ ਕਹਾ। ਅ ਅੱਜ ਗਰੁੱਪ ਚ ਮੈਸੇਜ ਆ ਰਿਹਾ ਸੀ। ਇੱਕ ਨੇ ਥ੍ਰਰੀ ਥਾਓਸੈਂਡ ਵਨ ਹੰਡਰਡ ਪਤਾ ਨੀ- ਕਿੰਨੀ, ਇੰਨੀਆਂ ਕੋਲਸ ਕਰਨੀਆਂ ਸੀ। ਇੰਨੀ ਕੋਲਸ ਵੀ ਹੋ ਜਾਂਦੀਆਂ ਨੇ।
ਭਾਈ ਕੋਲਸ ਨਹੀਂ ਸੀਗੀਆਂ। ਉਹ-
ਹਾਂ।
ਉਹ ਟ੍ਰਾਂਸਕ੍ਰਿਪਸ਼ਨ ਵਾਲਾ ਕੰਮ ਏ।
ਟ੍ਰਾਂਸਕਿਸਸ਼ਨ ਵਾਲਾ ਕੰਮ ਵੀ ਮਤਲਬ, ਇੱਥੇ ਹੀ ਹੋਗਾ।
ਉਹ ਅਲੱਗ ਹੁੰਦਾ। ਹਾਂ -ਹਾਂ ਕਾਉਂਟਿੰਗ ਚ ਦੱਸਦੇ ਨੇ।
ਮੈਂ ਕਮ ਆ ਦੀਦੀ ਤੱਕ ਤੀਹ ਕੋਲਾ ਵ ਇਸ ਬੰਦੇ ਨੇ ਤਿੰਨ ਹਜ਼ਾਰ ਕੋਲਾ ਕਿਵੇਂ ਕਰ ਲਈ ਆ
ਨਾ- ਨਾ ਕੋਾਲਾਂ ਤਾਂ ਆਪਣੀਆਂ ਤੀਹ ਆ ਲਿਮਟ ਆ ਯਾਰ। ਜਦ ਆਪਣੀਆਂ ਤੀਹ ਕੋਾਲਸ ਇਨਕਮਿੰਗ ਤੇ- ਆਊਟ ਗੋਇੰਗ ਹੋ ਗੀਆਂ ਤਾਂ ਇੱਕ ਸੌ ਅੱਸੀ ਦਾ ਮਿੰਟ ਲੱਗ ਜੂਗਾ। ਆਪਣੇ ਆਪ ਫੇਰ ਨਾ ਕੋਲ ਆਉਂਦੀ ਨਾ ਜਾਂਦੀ। ਹਾਂਜੀ
ਅੱਛਾ ਚਲੋ ਠੀਕ ਆ ਫਿਰ ਤਾਂ
ਹਾਂ ਤਾਂ ਕਰਕੇ ਆ
ਹੈਂ
ਹੋਰ ਦੱਸ
ਕੁਛ ਨੀ ਬਸ ਘਰ ਨੂੰ ਵੀਰੇ ਤਾਂ ਫੋਨ ਹੀ ਨਹੀਂ ਆਇਆ ਇੰਨੇ ਦਿਨ ਹੋ ਗਏ
ਆਇਆ ਸੀ ਇੱਥੇ ਤਾਂ ਸਵੇਰੇ ਵੀ ਆਇਆ ਸੀ ਹੁਣ ਵੀ ਆਇਆ ਸੀਗਾ ਬਸ ਉਹ ਕੰਮ ਚ ਰੁੱਝਿਆ ਹੋਇਆ
ਹਾਂ
ਬੀਬੀ ਨਾਲ ਗੱਲ ਕਰੀ ਹੁਣ ਤਾਂ ਕੁਛ ਤੇ ਤੇਰੀ ਮਾਸੀ ਆ ਰਹੀ ਤੀ ਹੈਨਾ ਮਾਸੀ ਨਾਲ ਗੱਲ ਕਰੀ ਤੀ
ਉਹ ਹਾਂ
ਮਾਸੀ ਨਾਲ ਗੱਲ ਕਰੀ ਤੀ ਤੇਰੀ ਨਾਲ ਬੱਗੀ ਮਾਸੀ ਵੀ
ਮਾਸੀ ਆਈਥੀ
ਹਾਂ ਇਹ ਹੋਈ ਤੀ
ਕਿੱਥੇ ਆਪਣੇ ਉਰੇ
ਹਾਂ ਬੀਬੀ ਨੂੰ ਲੈ ਕੇ ਗਏ ਸੀ
ਅੱਛਾ
ਹਮ
ਚਿੱਥਰ ਕਦੋਂ ਕੋ ਗਏ ਮਾਸੀ ਹੁਣੀ
ਸ਼ਾਮ ਨੂੰ ਗਏ ਨੇ ਉਫਰ ਜੀ ਆ ਕੇ ਲੈ ਗਏ ਸਮਾਣੇ ਕੰਮ ਚੱਲ ਰਿਹਾ ਨਾ ਫੁਫਰ ਜੀ ਦਾ ਫਿਰ ਲੈ ਕੇ। ਹਾਏ। ਤੇਰੀ ਬੀਬੀ ਤੇਰੀ ਨਾਨੀ ਨੂੰ ਕਹਿ ਤ ਵੀ ਚੱਲ ਤੇਰਾ ਮੈਂ ਸਿਰ ਵਾ ਦੇ-
ਹਮ
ਹਾਂ ਇਹ ਬੂਆ ਨੇ ਇੱਕ ਵਾਰੀ ਸਿਰ ਬਾਇਆ ਆਪ ਕਹਿ ਰਹੀ ਨਹੀਂ ਬਾਇਆ ਨੀ ਹੈਗਾ ਦੁਬਾਰਾ ਬਾਹ ਫ ਦਸ ਵਾਰੀ ਸਿਰ ਬਹਾਇਆ ਬੂਆ ਤੇ ਉਸਨੇ
ਫ ਸਿੰਮੀ ਸਿੰਮੀ ਹੱਟ ਗਈ ਸਿੰਮੀ ਕ ਮਾਰਨ ਨੂੰ ਆਵੇ ਪਿੱਛਾ ਭੱਜ ਲਈ ਸਿੰਮੀ ਕੇ ਰੀ ਤੋਂ ਮੇਰਾ ਸਿਰ ਕਿਉਂਦੀ ਬਾਦੀ
ਲੈਸੀਮੀ ਤਾਂਨੀ ਲੜ ਲਈ ਉਸਕੇ ਪਿੱਛੇ ਹੀ ਪੈ ਗਈ
ਮੈੂੰ ਨੀ ਕੁਛ ਕਹਿੰਦੀ ਰਾਤ ਮੇਰੀ ਤੇ ਦਵਾਈ ਲੈਣੀ
ਲੈ ਉਹਨੂੰ ਲੱਗਾ ਤੇਰੇ ਮੈਂ ਸਿੰਮੀ ਦਿਖ ਰਹੀ ਸਿਮੀ ਮੈਂ ਤੂੰ ਦਿਖ ਰਹੀ ਆ
ਪਤਾ ਨੀ ਕਿ ਚੱਕਰ ਆ ਅੱਛਾ ਮੈਂ ਜੇ ਝਿੜਕਦਾ ਹਾਂ ਮੇਰੇ ਤੇ ਡਰ ਵੀ ਜਾ
ਅੱਛਾ ਚੱਲ ਵਧੀਆ
ਹੋਰ ਨਹੀਂ ਤਾਂ ਇਹਨਾਂ ਗ ਬੁਰਾ ਹਾਲ ਹੋਜੇ ਪਰਸੋਂ ਚੌਥੇ ਮੰਮੀ ਬੀ ਪੀ ਕਦੇ ਗਿਆ ਮੰਮੀ ਨੇ ਫੜ ਲਿਆ ਇਸ ਕਾ ਗੱਲ ਮੈਂ ਚੜਾਇਆ ਸਿੰਮੂ ਨਾਲ ਕੋਲ ਲੱਗੇ ਚਾਚੀ ਨਾਲ ਕੋਲ ਲੱਗੇ ਫੇਿਰ ਮੈਂ ਵਿੱਚ ਬੜੀ ਨਾਗੇ
ਕਿਸ ਕਾ ਗੱਲ ਫੜ ਲੈਆ
ਮੰਮੀ ਦਾ ਬੀਪੀ ਹ ਹੀ ਹੋ ਗਿਆ ਤਾ
ਹਮ
ਹੋਰ ਮੰਮੀ ਕ ਮਾਰ ਰਹੀ ਸੀ ਕਰਨ ਨੂੰ ਗਾਲਾਂ ਕੱਢ ਰਹੀ ਸੀ
ਹੂੰ।
ਹੋਰ
ਅੱਛਾ, ਕਰਨਨ ਤਾਂ ਇੰਨਾ ਲਾੜ ਲੈ ਲ ਉਸਨੇ ਵੀ ਗਾਲਾਂ ਕੱਢ ਰ ਦੀ।
ਉਹਨੂੰ ਗੱਲ ਕੱਢ ਰਹੀ ਥੀ ਹੈਨਾ, ਮੰਮੀ ਨੂੰ ਗੁੱਸਾ ਆ ਗਿਆ ਮੰਮੀ ਇਹਨਾਂ ਨੂੰ ਤਾਂ ਜਉ ਲੱਗਿਆ ਵੀ ਜਿਸ ਤਰ੍ਹਾਂ ਮੰਮੀ ਮੰਮੀ ਪਹਿਲਾਂ ਬਿਮਾਰ ਹੋ ਗਈ ਸੀ ਉਤਰਾਂ ਹੋਗੀ ਮੈਨੂੰ ਪਤਾ ਤ ਇਹ ਬੀਪੀ ਹਾਈ ਕਰਤਾ ਹੈਨਾ। ਹੋ ਜੇ ਆ ਉਹ ਵੀ ਹਾਈਪਰ ਇਹਨੇ ਬੇਬੇ ਕ ਗੱਲ ਬੜ ਲ
ਅੱਛਾ।
ਫਿਰ ਮੈਂ ਛਡਾਇਆ ਸਮੂ ਤਾਂ ਅੰਦਰ ਭੱਜੀ ਗਈ, ਚਾਚੀ ਵੀ ਦੂਰ ਫੜ ਕੇ ਮੈਂ, ਮੈਂ ਕੇ ਕਰਦੀ ਮਾਂ ਫੇਰ ਮੈਨੇ ਛਡਾਇਆ।
ਤੁਹਾਡੇ ਘਰੇ ਤਾਂ ਬਾਲਾ ਈ ਔਖਾ ਹੋ ਰਿਹਾ।
ਚਿੜੀਆ ਘਰ ਬਣਾ ਰੱਖਿਆ।
ਹੂੰ
ਓਖਾ ਈ‌ ਆ।
ਚੱਲ ਠੀਕ ਆ ਦੀਦੀ ਮੈਂ ਕਰਾਂ
ਠੀਕ ਆ ਜੀ।
ਓਕੇ
ਓਕੇ ਓਕਾ